ਸਾਸਰੀ ਕਾਲ ਜੀ। ਕਿਵੇਂ ਓ ਤੁਸੀਂ? ਮੈਂ ਵਧੀਆ‌। ਤੁਸੀਂ ਦੱਸੋ ਠੀਕ ਓ?
ਤੇ ਹੋਰ ਘਰ-ਪਰਿਵਾਰ ਸਾਰੇ ਕਿਵੇਂ?
ਹਾਂਜੀ ਵਧੀਆ। ਤੁਸੀਂ ਦੱਸੋ ਨਾਸਤਾ ਹੋ ਗਿਆ?
ਹਾਂ ਜੀ ਵਧੀਆ। ਮੈਂ ਨਾ ਬੋਲ ਰਈ ਸੀ ਦੇਖੈ ਨਾ ਅੱਜ- ਕਲ ਟੋਲ ਟੈਕਸ ਟੈਕਨਾਲੋਜੀ ਵਗੈਰਾ - ਕਿਤਨੀ ਬਹੁਤ ਜ਼ਿਆਦਾ ਵੱਧ ਚੁੱਕੀ ਹੈਗੀ ਐਂ। ਬਸ ਹੁਣ ਤੁਹਾਡੇ ਉੱਧਰ ਵੀ ਟੈਕਨੋਲੋਜੀ ਦਾ ਤੁਸੀਂ ਕਿਤਨਾ ਯੂਜ ਕਰ ਰਹੇ ਓ, ਜ਼ਿਆਦਾ ਕਰਦੇ ਹੋ ਘੱਟ ਕਰਦੇ ਓ।
ਜੀ ਦੇਖੋ ਟੈਕਨੋਲੋਜੀ ਤੇ ਹੈ ਹੀ ਯੂਜ ਕਰਨ ਵਸਤੇ ਆਪਾਂ ਬੋਲੀਏ ਤਾਂ ਫੋਨ ਦਾ ਬਹੁਤ ਜ਼ਿਆਦਾ ਯੂ ਕਰਦੇ ਆ ਫਿਰ ਸ਼ੋਪਿਗ ਵਗੈਰਾ ਵਾਸਤੇ ਮੋਬਾਈਲ ਫੋਨ ਈ ਯੂਜ ਕਰਦੇ ਆ। ਅਸੀਂ ਬਸ ਨੌਰਮਲ ਬਾਜ਼ਾਰ ਵਗੈਰਾ ਘੱਟ ਹੀ ਜਾਂਨੇ ਆ ਸ਼ੋਪਿੰਗ ਕਰਨ ਏਨਾ
ਕੱਲ ਅਲੈਕਸਾ ਵਗੈਰਾ ਚੱਲ ਪਈ ਹੈਗੀ ਤੁਸੀਂ ਦੇਖ ਹੀ ਰਹੇ ਹੋਗੇ ਅਲੈਕਸਾ ਅੱਜ-ਕੱਲ ਉਹਨਾਂ ਨੇ ਬਣਾਈਐ ਬਜ਼ੁਰਗ ਲੋਕਾਂ ਵਾਸਤੇ ਜਿਵੇਂ ਕਿ ਘਰ ਕੱਲ੍ਹੇ ਹੁੰਦੇ ਨੇ ਨੂੰਹ-ਪੁੱਤਰ, ਧੀ-ਜਵਾਈ ਵਗੈਰਾ ਕੰਮ ਕਰਦੇ ਨੇ, ਉਹ ਘਰ ਇਕੱਲੇ ਹੁੰਦੇ ਨੇ, ਉਹਨਾਂ ਕੋਲ ਵਾਰ-ਵਾਰ ਉੱਠਿਆ ਨੀ ਜਾਂਦਾ ਗੋਡੇ ਦਰਦ, ਟੰਗਾਂ ਦਰਦ, ਕਮਰ ਦਰਦ ਹੁੰਦੀ ਐ ਤੇ ਉਹ ਉਹ ਬੱਚੇ ਕਹਿੰਦੇ ਊੱਠਣ ਤੋਂ ਕੀ ਆ, ਅਸੀ ਅਲੈਕਸਾ ਲਗਾ ਲਿੰਦੇ ਆ ਡੋਰ ਤੇ। ਤੁਸੀਂ ਉਹਨੂੰ ਬਸ ਬੋਲਣਾ ਅਲੈਕਸਾ ਡੋਰ ਦਾ ਔਫ ਜਾਂ ਡੋਰ ਔਨ ਦਾ ਡੋਰ ਤੇ ਉਹ ਅਲੈਕਸਾ ਆਪੇ ਬੰਦ ਕਰ ਦੇਗੀ ਤੇ ਖੋਲ ਦੇਗੀ ਪਰ ਉਹ ਬਜ਼ੁਰਗ ਲੋਕ ਤਾਂ ਓ ਕਰਦੇ ਨੇ, ਉਹਨੂੰ ਬੋਲਣ ਚ ਬੜਾ ਅਜੀਬ ਲੱਗਦਾ ਐ, ਉਹ ਅਲੈਕਸਾ ਈ ਨੀ ਬੋਲ ਪਾਂਦੇ ਐ, ਪਹਿਲੀ ਗੱਲ ਤੇ ਏ ਐ। ਠੀਕ ਐ ਨਾ ਤੇ ਉਹ ਕਹਿੰਦੇ ਜਿੰਨੇ 'ਚ ਅਸੀਂ ਅਲੈਕਸਾ ਨੂੰ ਕਹਾਂਗੇ ਇੰਨੇ ਨੂੰ ਅਸੀਂ ਆਪ ਖੜੇ ਹੋ ਕੇ ਕਰ ਦਾਂਗੇ ਉੱਥੇ ਪਰ ਉਹ ਤੇ ਉਹ ਕਰਦੇ ਨਈ ਐ ਤੇ ਉਹ-ਉਹ ਕੰਮ ਉਹ ਜਨਰੇਸ਼ਨ ਕਰ ਰਹੀ ਐ, ਅੱਜ-ਕਲ ਦੀ ਨਵੀਂ ਜਨਰੇਸ਼ਨ ਜੈਂਜੀ ਬੋਲਦੇ ਆ ਉਹਨੂੰ ਉਹ ਅੱਜ-ਕਲ ਇਹ ਕੰਮ ਕਰ ਰਹੀ ਐ ਪਰ ਉਹ ਉਹਨਾਂ ਵਾਸਤੇ ਨਈ ਐ। ਉਹ ਸਿਰਫ ਏਜਟ ਲੋਕਾਂ ਵਾਸਤੇ ਹੈਗੀ ਐ। ਪਰ ਜੇ ਲੋਕ ਕਹਿੰਦੇ ਅਸੀਂ ਕੀ ਕਰਨਾ ਆ?
ਹਾਂਜੀ। ਟੈਕਨੋਲੋਜੀ ਬਹੁਤ ਜ਼ਿਆਦਾ ਈ ਅੱਗੇ ਵੱਧ ਗਈ ਐਂ। ਪਹਿਲਾਂ ਅਸੀਂ ਕਾਲ ਕਰਨ ਚ ਕਿੰਨਾ-ਕਿੰਨਾ ਟਾਈਮ ਲੱਗਦਾ ਤੇ ਹੁਣ ਤੁਸੀਂ ਵੀਡੀਓ ਕਾਲ ਕਰ ਲੋ। ਬਲਕਿ ਹੁਣ ਤੁਸੀਂ ਦੇਖੋ ਨਾ ਤੁਸੀਂ ਕਿਸੇ ਬਾਹਰ ਗਏ ਓ ਤਾਂ ਤੁਹਾਨੂੰ ਕੋਈ ਭਾਸ਼ਾ ਨਹੀਂ ਆਦੀ, ਬਾਹਰ ਤੁਸੀਂ ਟਰਾਂਸ ਅ ਟ੍ਰਾਂਸਲੇਟਰ ਯੂਜ ਕਰ ਸਕਦੇ ਓ? ਗੱਲ ਸਮਝ ਸਕਦੇ ਓ। ਗੱਲ ਆਪਣੀ ਪਹੁੰਚਾ ਸਕਦੇ ਓ ਉਹਨਾਂ ਤੱਕ। ਤੁਸੀਂ ਓਨਲਾਈਨ ਸ਼ੋਪਿੰਗ ਕਰ ਸਕਦੇ ਓ। ਘਰ ਬੈਠੇ ਤੁਹਾਨੂੰ ਲੋੜ ਨੀ ਹੈ ਬਾਹਰ ਗਰਮੀ ਐ, ਧੁੱਪ ਏ, ਬਾਹਰ ਜਾਣ ਦੀ ਬਿਲਕੁਲ ਵੀ। ਤੁਸੀਂ ਘਰੋਂ ਬੈਠੇ ਆਪਾਂ ਸਾਰਾ ਕੰਮ ਕਰ ਸਕਦੇ ਓ, ਅੱਜ-ਕਲ ਤੇ ਵਰਕ ਫਰੋਮ ਹੋਮ ਵੀ ਚੱਲ ਆਪਾਂ ਇਹਨਾਂ ਚ ਘਰੋਂ ਹੀ ਆਪਣਾ ਕੰਮ ਕਰ ਸਕਦੇ ਓ। ਤੁਹਾਨੂੰ ਬਾਹਰ ਜਾਣ ਦੀ ਲੋੜ ਵੀ ਨੀ ਹੈ ਬਿਲਕੁਲ ਵੀ, ਬਾਹਰ ਤੁਹਾਨੂੰ ਕੰਮ ਕਰਨ ਜਾ ਰਹੇ ਆ ਬਾਹਰ
ਕਿ ਅੱਜ-ਕੱਲ੍ਹ ਤੇ ਸਾਡੇ ਬੱਚੇ ਜਿਵੇ ਕੁਛ ਵਰਡਸ ਨੇ, ਕੁਛ ਕੁਸ਼ਚਨਜ਼ ਨੇ, ਮੈਮ ਕੋਲ ਸਮਝ ਨੀ ਆਦੇ, ਉਹਦਾ ਆਂਸਰ ਤੁਸੀਂ ਤੁਸੀਂ ਕਰ ਸਕਦੇ ਓ ਆਪਣੇ ਆਪ ਨਾ, ਯੂਟਿਊਬ ਵਗੈਰਾ ਤੋਂ ਤੁਹਾਨੂੰ ਸਮਝ ਨੀ ਆ ਰਿਹਾ ਉਦਾ ਟ੍ਰਾਂਸਲੇਸ਼ਟਰ ਤੇ ਜਾ ਕੇ ਟਰਾਂਸਲੇਟ ਕਰ ਸਕਦੇ ਓ, ਹਿੰਦੀ- ਇੰਗਲਿਸ਼ ਜਿਹੜਾ ਤੁਹਾਨੂੰ ਭਾਸ਼ਾ ਚ ਸਮਝ ਆ ਦੇ, ਉਹ ਭਾਸ਼ਾ ਵਿੱਚ ਉਹ ਵਰਡ ਨੂੰ ਤੁਸੀਂ ਕਨਵਰਟ ਕਰ ਸਕਦੇ ਓ। ਇਸ ਚੀਜ਼ ਦਾ ਬੜਾ ਅੱਛਾ ਹੋ ਗਿਆ ਦੇਖੋ ਯੂਟਿਊਬ ਕੋਈ ਰੈਸਿਪੀ, ਕੋਈ ਬਿਊਟੀਸਨ, ਕੋਈ ਵੇ ਵੇਸਕੋਸ ਸਲੀਪਰਸ ਜੋ ਟ੍ਰੈਂਡ ਵਿਚ ਹੋ, ਤੁਸੀਂ ਉਹ ਚੀਜ਼ ਦੇਖ ਸਕਦੇ ਓ, ਸਿੱਖ ਸਕਦੇ ਓ।
ਦੇਖੋ ਪਹਿਲਾਂ ਕੀ ਹੁੰਦਾ ਸੀ ਬੰਦੇ ਕੁਝ ਸਿੱਖਣਾ ਹੁੰਦਾ ਸੀ ਤਾਂ ਪੈਸੇ ਲਗਦੇ ਸੀ ਕਿਡੇ-ਕਿਡੇ
ਬਿਲਕੁਲ-ਬਿਲਕੁਲ।
ਤੇ ਹੁਣ ਤੁਸੀਂ ਫਰੀ ਸਿੱਖ ਲਓ, ਜੋ ਸਿੱਖਣਾ, ਵੀਡੀਓ ਦੇਖੋ ਆਪਣਾ ਸਿੱਖ ਲਓ‌ ਰੈਸਪੀਆਂ ਦੇਖੋ ਇਨੀ ਵਾਇਰਲ ਚੱਲਦੀਆਂ, ਜੋ ਬਣਾਣ ਤੁਹਾਨੂੰ ਨਹੀ ਆਦਾ, ਤੁਸੀਂ ਫੋਨ ਤੋਂ ਵੇਖ ਬਣਾ ਲੋ।
ਹਾਂਜੀ।
ਕੁਛ ਮੰਗਣਾ ਬਾਜ਼ਾਰੋ ਕੋਈ ਘਰ ਨੀ ਹੈਗਾ ਆ ਤੁਸੀਂ ਬਲਿੰਕਿਟ ਕਰਕੇ ਔਨਲਾਈਨਡ ਔਰ ਔਡਰ ਕਰਕੇ ਆਪਣਾ ਘਰ ਬੈਠੇ ਸਮਾਨ ਮੰਗਾ ਸਕੋ ਤੁਹਾਨੂੰ ਲੋਰ ਨੀ ਹੈ ਬਾਹਰ ਜਾਣ ਦੀ।
ਅਰੇ ਦਸ ਮਿੰਟ ਚ ਸਮਾਨ ਆ ਜਾਂਦਾ ਆ ਹੁਣ ਦੇਖੋ ਪੇਲਾਂ ਲੋਕਾਂ ਦੇ ਘਰ ਵਿਆਹ ਹੁੰਦੇ ਸੀ ਨਾ ਲੋਕੀ ਟਾਈ-ਟਾਈ ਮੀਨੇ ਪੇਲੇ ਲੋਕਾਂ ਦੇ ਘਰ ਚਿੱਠੀਆਂ ਪਾ ਦਿੰਦੇ ਸੀਗੇ। ਮਤਲਬ ਕਿ ਟਾਈਮ ਸੇਰ ਪੋੰਚ ਜਾਣ।
ਅੱਜ-ਕੱਲ ਇੰਨਾ ਜ਼ਾਦਾ ਫਾਇਦਾ ਹੋ ਗਿਆ ਅੱਜ ਕੱਲ੍ਹ ਟੇਕਨੋਲਜੀ ਦਾ ਬਹੁਤ ਜ਼ਾਦਾ ਹੁਣ ਦੇਖੋ ਨਾ ਕੇ ਸਮਾਨ ਲੈਣ ਜਾਣਾ ਹੁੰਦਾ ਤੇ ਬਾਹਰ ਜਾਣਾ ਪੈਂਦਾ ਸੀ। ਤੇ ਹੁਣ ਤੁਸੀਂ ਦੇਖਲੋ, ਘਰ ਬੈਠੇ ਔਡਰ ਕਰਦੋ ਦਸ ਮਿੰਟ ਚ ਹੀ ਤੁਆਡਾ ਓ ਸਮਾਨ ਤੁਆਡਾ ਘਰ ਆ ਜਾਏਗਾ। ਤਹਾਨੂੰ ਲੋੜ ਈ ਨੀ ਹੈ ਬਾਹਰ ਜਾਣਾ ਕੋਈ ਸਮਾਨ ਲੈਣ ਕੁਛ ਕਰਨ ਬਿਲਕੁਲ ਵੀ ਤੁਆਨੂੰ ਲੋੜ ਨੀ ਹੈਗੀ। ਤੁਸੀਂ ਘਰ ਬੈਠੇ ਸਾਰਾ ਸਮਾਨ ਆਪਣਾ ਔਡਰ ਕਰ ਸਕਦੇ ਹੋ ਜੋ ਲੈਣਾ ਜੋ ਵੇਖਣਾ ਸਭ ਕੁਛ ਚੈੱਕ ਕਰ ਸਕਦੇ ਓ।
ਹਾਂਜੀ ਉਹੀ ਨਾ ਟਾਈ ਮੀਨੇ ਪੇਲੇ ਵਿਆਹ ਸ ਸਧਾਦੇ ਸੀਗੇ ਫਿਰ ਓ ਕਾਰਡ ਬਣਵਾ ਕੇ ਟਾਈਮ ਨੇ ਆਪਣੇ ਲੋਕਾਂ ਦੇ ਕਾਰਡ ਚਿੱਠੀਆਂ ਪਾ ਦਿੰਦੇ ਸੀ। ਸੀਗੇ, ਹੁਣ ਏ ਓਪਸ਼ਨ ਚੱਲ ਪਏ ਆ ਕਿ ਜਿਵੇਂ ਆਪਾਂ ਘਰ ਕਿਤੇ ਜਾ ਨੀ ਸਕਦੇ ਆ ਦੂਰ ਘਰ ਹੈ, ਹਫ਼ਤਾ ਰੈ ਗਿਆ ਵਿਆਹ ਤੁਸੀਂ ਓ ਫੋਨ ਦੇ ਥਰੂ ਤੁਸੀਂ ਓੰਨੂ ਕਾਰਡ ਭੇਜ ਸਕਦੇ ਓ, ਓਨਾਂ ਕੋਲ ਇੱਕਦਮ ਕਾਰਡ ਪੋਚ ਜੇਗਾ।
ਅਸੀਂ ਐਸਾ ਕੁਛ ਔਡਰ ਕਰਨਾ ਅਸੀਂ ਔਨਲਾਈਨ ਸ਼ਾਪਿੰਗ ਕਰਕੇ ਛੂਟ ਵੇਖ ਸਕਦੇ ਕਿੰਨਾ- ਕਿੰਨਾ ਔਫਰ ਚੱਲਦਾ ਪੇਆ ਐ ਤੇ ਕਿਤਨਾ ਓ ਅਸੀਂ ਮਤਲਬ ਇਸ ਤਰਾ ਕੀ ਅਸੀਂ ਜਿਸ ਬੋਤ ਸਾਭ ਚੀਜ਼ਾਂ ਵੇਖਦੇ ਹਾਂ ਜ ਮਤਲਬ ਡਰੈਸ ਵੇਖਣੇ ਪਏ ਅਸੀਂ ਸਾਰੀ ਵੈਬਸਾਈਟ ਚੈੱਕ ਕਰਾਂਗੇ ਜੇ ਸਸਤੀ ਮਿਲੀ ਉੱਥੇ ਬਾਏ ਕਰਾਂਗੇ। ਹੈ ਤੁਆਨੂੰ ਜ਼ਾਦਾ ਉਹ ਵੀ ਨੀ ਹੋਗਾ ਨਾਲੇ ਤੁਸੀਂ ਜਿਸ ਟਾਈਮ ਮਰਜ਼ੀ ਸ਼ੋਪਿੰਗ ਕਰ ਸਕਦੇ ਹਾਂ ਰਾਤੀ ਕਰੋ ਦਿਨੇ ਕਰੋ ਅੱਧੀ ਰਾਤ ਨੂੰ ਕਰੋ ਜਿਸ ਟਾਈਮ ਮਰਜ਼ੀ ਤੁਸੀਂ ਉਹ ਕਰ ਸਕਦੇ ਓ ਓਸ ਤੋਂ ਬਾਅਦ ਤੁਸੀਂ ਰਿਟਰਨ ਵੀ ਕਰ ਸਕਦੇ ਓ ਉਹਨੂੰ ਔਰ ਵਾਪਸ ਵੀ ਕਰ ਸਕ ਸਕਦੇ ਹੋ ਸਾਈਜ਼ ਦੀ ਪ੍ਰੋਬਲਮ ਐਕਸ -ਐਕਸਚੇਂਜ ਵੀ ਕਰ ਸਕਦੇ ਓ ਓਨੂੰ ਸਭ ਕੁਛ ਕਰ ਸਕਦੇ ਹੋ ਤੁਹਾਡੇ ਘਰ ਬੈਠ ਤੁਹਾਡੇ ਕੋਲ ਸਮਾਨ ਆ ਜਾਏਗਾ। ਤੁਸੀ ਉਹਨੂੰ ਕੈਸ਼ ਆੱਨ ਡਿਲੀਵਰੀ ਵੀ ਕਰ ਸਕਦੇ ਓ ਬਾਹਰ ਦੇਖੋ ਜਾਵਾਂਗੇ ਤੇ ਕਿੰਨੀ ਭੀੜ ਭੜੱਕਾ ਹੁੰਦਾ। ਆਪਾਂ ਘਰ ਬੈਠੇ ਆਰਾਮ ਨਾਲ ਸ਼ੋਪ ਪਿੰਗ ਕਰ ਸਕਦੇ ਆ ਸਾਨੂੰ ਵਾਰ ਵਾਰ ਦੁਕਾਨ ਤੇ ਵੀ ਨੀ ਜਾਣਾ ਪਏਗਾ। ਹੋਰ ਦੇਖੋ ਏਦਾ ਤਾਂ ਨਵਾਂ ਫੈਸ਼ਨ ਆਇਆ। ਕੋਈ ਨਵਾਂ ਟਰੈਂਡ ਆਇਆ ਕੋਈ ਤਿਉਹਾਰ ਆਇਆ ਉਸ ਹਿਸਾਬ ਨਾਲ ਅੱਛਾ ਸਾਨੂੰ ਫੈਦਾ ਮਿਲ ਸਕਦਾ। ਹੈ ਨਾ?
ਏਵੀ ਦੇਖੋ ਨਾ ਜਿਵੇਂ ਆਪਾਂ ਕਦੀ ਨਵੇਂ ਸ਼ੈਰ ਚ ਆਏ ਆ ਫਿਰ ਲੋਕਾਂ ਕੋਲੋਂ ਸਭ ਪਤਾ ਚਲਦਾ ਮਾਹੌਲ ਕਿੰਨਾ ਖਰਾਬ ਅਸੀ ਲੋਕਾਂ ਕੋਲੋਂ ਪਤਾ ਪੁੱਛਣ ਚ ਡ ਘਬਰਾਣੇ ਆ ਡਰ ਮੰਗਾਦੇ ਆ ਵੀ ਸਹੀ ਦੱਸੇਗਾ ਨਹੀਂ ਦੱਸੇਗਾ ਤੇ ਆਪਾਂ ਮੈਪ ਵਿੱਚ ਚ ਆਪਾਂ ਮੈਪ ਵਿੱਚੋ ਏਰੀਆ ਪਾ ਕੇ ਜੇ ਆਪਾ ਇੱਥੇ ਖੜ੍ਹੇ ਆ ਪਾ ਇੱਥੇ ਜਾਣਾ ਤੇ ਓ ਮੈਪ ਤਾਨੂੰ ਦੱਸ ਦੇਗਾ। ਕਿਵੇਂ- ਕਿਵੇਂ ਕੇੜੀ ਡਰੈਕਸ਼ਨ ਤੋਂ ਜਾਣਾ ਹੈਗਾ ਕਿੰਨੀ ਸਹੂਲਤ ਹੋਓ
ਹੁਣ ਦੇਖੋ ਨਾ ਸਾਡਾ ਔਨਲਾਈਨ ਸ਼ੋਪਿੰਗ ਕਰਨ ਪਰਿਆਵਰਨ ਨੂੰ ਕਿੰਨਾ ਬਚਾਵ ਆਉਂਦਾ ਅਸੀਂ ਕੋਈ ਮੰਗਾਨੇ ਆ ਸਾਨੂੰ ਬਿੱਲ ਮਿਲਦਾ ਡਿਜੀਟਲ ਬਿੱਲ ਮਿਲਦਾ ਸਾਨੂੰ ਐਪਲੀਕੇਸ਼ਨ ਸਾਨੂੰ ਬਿੱਲ ਮਿਲ ਜਾਂਦਾ, ਸਾਡੇ ਕਾਗਜ਼ ਦੀ ਬੱਚਤ ਹੁੰਦੀ ਏ ਨਵੇਂ ਪ੍ਰੋਡੈਕਟ ਜਾਂ ਟਰੈਂਡਜ ਦੀ ਹੈਲਪ ਤੁਹਾਨੂੰ ਮਿਲ ਜਾਂਦੇ ਨੇ। ਹੁਣ ਅਸੀਂ ਕਿਸੇ ਨੂੰ ਕੁੱਝ ਗਿਫਟ ਭੇਜਦੇ ਆ ਅਸੀਂ ਤਾਂ ਉਹਦੇ ਘਰ ਹੀ ਭੇਜ ਸਕਨੇ ਹਾਂ ਅਸੀਂ ਸਾਨੂੰ ਲੋੜ ਨੀ ਹੈਗੀ ਕਿਆ ਕਰੀਏ ਓ ਕਰੀਏ ਸਿੱਧਾ-ਸਿੱਧਾ ਅਡਰੈਸ ਪਾਵਾਂਗੇ ਓਦੇ ਘਰ ਪੋਂਚ ਜਾਏਗਾ ਅਸੀ ਕਿਤੇ ਬਾਰ ਵੀ ਭੇਜ ਸਕਨੇ ਆ ਸਾਨੂੰ ਕਸਟਪਰਸ ਮੋਟ ਵੀ ਕਿਤਨਾ ਜਾਦਾ ਮਿਲ ਜਾਂਦੈ। ਹੈਨਾ ਅਸੀਂ ਦੁਬਾਰਾ-ਦੁਬਾਰਾ ਸਮਾਨ ਆਪਣਾ ਮੰਗਾਂ ਵੀ ਸਕ ਨੇ ਸਾਨੂੰ-ਸਾਨੂੰ ਕਈ ਵੈਬਸਾਈਟ ਤੇ ਬੋਹ ਜਾਦਾ ਔਫਰ ਮਿਲ ਜਾਂਦੈ। ਸਾਡਾ ਟੈਮ ਵੀ ਕੇੜਾ ਬਚਿਆ ਸਾਨੂੰ ਬਾਰ ਜਾਣ ਦੀ ਲੋੜ ਵੀ ਨੀ ਪੈਂਦੀ ਸਾਡਾ ਪੈਟਰੋਲ ਦਾ ਖਰਚਾ ਦੇਖਲੋ ਕਿੰਨਾ ਬਚਦੈ ਪੈਲੀ ਗੱਲ ਭੀੜ ਭੜਕੇ ਸਾਨੂੰ ਬਿਲਕੁਲ ਜਾਣਾ ਪਸੰਦ ਨੂੰ ਹੁੰਦਾ ਹੈ ਨਾ ਵੈਸੇ ਦੇਖ ਸਕਦੇ ਤੁਹਾਨੂੰ ਕੇੜਾ ਔਰਡਰ ਪਸੰਦ ਐ ਕੱਪੜਾ ਕੈਸਾ ਏ, ਕੀ ਫੰਕਸ਼ਨ ਏਦਾ, ਕੀ ਕੁਛ ਨੀ ਸਭ ਕੁਛ ਸਾਨੂੰ ਔਨਲਾਈਨ ਹੀ ਮਿਲਣ ਮਿਲ ਜਾਂਦੈ। ਔਰ ਘਰ ਬੈਠੇ ਸਭ ਕੁਛ ਐਸੀ ਮੰਗਾਂ ਸਕ ਸਾਨੂੰ ਬਾਰ ਜਾਣ ਦੀ ਲੋੜ ਈ ਕਿਉਂ ਏ।
ਹਾਂਜੀ ਓ ਤਾਂ ਹੈ ਈ ਐ ਏਦਾਂ ਈ ਹੁੰਦਾ ਆ ਵੈਸੇ ਵਧੀਆ ਗੱਲ ਐ ਫੋਨ ਦੀ ਜਨਰੇਸ਼ਨ ਨਾਲ ਬੋਤ ਕੁਛ ਆ ਚੁੱਕਿਆ ਆ ਨਵਾ।
ਬਿਲਕੁਲ ਜੀ ਬਿਲਕੁਲ ਆਪਾਂ ਤਾਂ ਸੋਚਦੇ ਆ ਕੀ ਬੋਹਤ ਜਾਦਾ ਦੇਖੋ ਫਾਇਦਾ ਹੁੰਦਾ ਦੇਖੋ ਅਸੀਂ ਹੁਣ ਅਸੀ ਵੀ ਦੇਖੋ ਫੋਨ ਤੇ ਗੱਲ ਕਰ ਲੈਣੇ ਆ ਇੱਕ ਦੂਜੇ ਨਾਲ ਅਸੀਂ ਇੰਟਰਨੈਟ ਨਾਲ ਕਿੰਝ ਜਾਣਕਾਰੀ ਲੈ ਸਕਨੇ ਆ। ਅਸੀਂ ਓਨਲਾਈਨ ਕਲਾਸਾਂ ਲੈ ਸਕਦੇ ਆ, ਆਪਾਂ ਯੂ ਪੀ ਆਈ ਵੀ ਕਰ ਸਕਦੇ ਆ, ਕਿਸੇ ਨੂੰ ਪੈਸੇ ਭੇਜ ਸਕ ਸਕਦੇ ਆ ਕਿਸੇ ਕੋਲ ਪੈਸੇ ਲੈ ਸਕਦੇ ਆ ਫੋਟੋ, ਵੀਡੀਓ ਸਬ ਕੁਛ ਕਰ ਸਕਦੇ ਆ, ਜੀ ਪੀ ਆਈ ਨਾਲ ਅਸੀਂ ਰਸਤਾ ਢੂੰਢ ਸਕਦੇ ਆ। ਗਾਣੇ ਹੋਗੇ ਫਿਰ ਜਮਾ ਹੋ ਗਿਆ ਸਭ ਕਰ ਸਕਨੇ ਆ, ਸੋਸ਼ਲ ਮੀਡੀਆ ਅਸੀਂ ਯੂਜ ਕਰ ਸਕਦੇ ਆ ਓਨਲਾਈਨ ਟਿਕਟ ਬੁੱਕ ਕਰ ਸਕਨੇ ਆ, ਕਿਸੇ ਕੋਲੋ ਮਦਦ ਲੈ ਸਕਦੇ ਆ ਕੋਲ ਕਰਕੇ ਘਰ ਬੈ ਤੇ ਆਪਣਾ ਕੰਮ ਕਰ ਸਕਦੇ ਆ, ਆਪਣੇ ਨੌਕਰੀ, ਅਪਣਾ ਬਿਜਨਸ ਖੋਲ ਸਕਨੇ ਆ।
ਛੋਟਾ ਮੋਟਾ ਆਪਾਂ ਵੀ ਬਿਜਨਸ ਸਟਾਰਟ ਕਰ ਸਕਦੇ ਆ। ਛੋਟਾ-ਮੋਟਾ ਬਿਜਨਸ ਦੇਖੋ ਅੱਜ-ਕੱਲ ਇਲੈਕਟ੍ਰੋਨਿਕ ਰਾਈਸ ਕੁੂਕਰ ਆ ਚੁੱਕਿਆ ਹੈਗਾ ਆ ਆਟਾ ਮੇਕਰ ਆ ਸੁੱਕਿਆ ਮਿਕਸੀ ਗ੍ਰੈਂਡਰ ਜਿਸ ਕੁੱਟਦੇ ਆ, ਪੀਸਦੇ ਆ ਓ ਆਪਾਂ ਦਸ ਮਿੰਟ ਮਸਾਲੇ ਕੁਟ ਸਕਨੇ ਆ, ਚਟਨੀ ਪੀਸ ਸਕਨੇ ਆ, ਜੂਸ ਵਗੈਰਾ ਹੈ ਵੋਸ਼ਿੰਗ ਮਸ਼ੀਨ ਵਗੈਰਾ ਹੋ ਜਾਂਦੀ ਐ ਹਾਂਜੀ।
ਕੋਈ ਤੇ ਯਾਂ ਅਲਾਰਮ ਜਸੀੇ ਅਲਾਰਮ ਯਾਂ ਕੈਲੈਂਡਰ ਯੂਜ ਕਰਦੇ ਅ ਅੱਜ-ਕੱਲ ਅਸੀਂ ਫੋਨ ਯੂਜ ਕਰ ਸਕਦੇ ਆ ਸਾਨੂੰ ਮੌਸਮ ਦੀ ਜਾਣ ਕਾਰੀ ਪ੍ਰਾਪਤ ਕਰਨੀ ਆ ਅਸੀਂ ਫੋਨ ਵਿੱਚ ਵੇਖ ਸਕਨੇ ਆ, ਸਾਨੂੰ ਕੁੱਝ ਨਵੀਂ ਸ ਸਕਿਲ ਸਿੱਖਣੀ ਆ, ਕੋਈ ਨਵੀ ਭਾਸ਼ਾ ਸਿੱਖਣੀਏ ਫੋਨ ਤੋਂ ਸਿੱਖ ਸਕਨੇ ਆ। ਅਸੀਂ ਆਪਣੀ ਹੈਲਥ ਜੁੜੀ ਕਿੰਨੀ ਸਾਰੀ ਐਪਲੀਕੇਸ਼ਨ ਆ ਗਈ ਐ ਡੋ ਆਪਣੀ ਸਲਾਹ ਲੈ ਸਕਨੇ ਆ ਅਸੀਂ ਮੋਬਾਇਲ ਤੋਂ ਆਪਣੇ ਹੈਂ ਵੀਡੀਓ ਕੋਲ ਗੱਲ ਕਰ ਸਕਨੇ ਆ ਆਮਨੇ ਸਾਮਣੇ ਨਿਊ ਸੁਰੰਦ ਪੜ੍ਹ ਸਕਦੇ ਆ ਸਟੈਂਡ ਫਲਾਈਟ ਸਭ ਦਾ ਵੇਖਦੇ ਕੀ ਕੇੜੀ ਗੱਡੀ ਕਿੱਥੇ ਤੱਕ ਪੋਚੀ ਏ ਕਿੰਨੀ ਦੇਰ ਸਾਡੇ ਸਟੇਸ਼ਨ ਤੱਕ ਆਏਗੀ ਮੋਬਾਇਲ ਦਾ, ਪਾਣੀ ਦਾ, ਬਿਜਲੀ ਦਾ ਸਭ ਦਾ ਬਿੱਲ ਭਰ ਸਕਨੇ ਆ।
ਬਿਲਕੁੱਲ-ਬਿਲਕੁੱਲ ਤੁਸੀ ਹੁਣ ਪੈਸੇ ਭੇਜ ਸਕਦੇ ਓ ਕੁਛ ਵੀ ਮਤਲਬ ਓ ਹੋ
ਔਰ ਇਸ ਤੋਂ ਇਲਾਵਾ ਆਪਣਾ ਪਤਾ ਇੱਕ ਸੁਵਿਧਾ ਹੋਰ ਮਿਲਦੀ ਦੇਖੋ ਟੋਰਚ ਏ ਹੈਂ ਸਾਨੂੰ ਟੋਰਚ ਪੈਲੇ ਬ ਟੋਰਚ ਖਰੀਦਦੇ ਸੀ ਹੁਣ ਆਪਾਂ ਫੋਨ ਟੋਰਚ ਆਣ ਲੱਗ ਗਈ ਕੈ ਐ ਨਾ ਸਾਡੇ ਫੋਨ ਚ ਆਣ ਲੱਗ ਗਿਐ।
ਹਾਂਜੀ।
ਸਾਨੂੰ ਕਿੰਨਾ ਜਾਦਾ ਫੈਦਾ ਹੋਣ ਲੱਗ ਗਿਆ ਫੋਨ ਨਾਲ।
ਪੈਲੇ ਆਪ ਨੂੰ ਕੋਈ ਵੀ ਫੈਦਾ ਨੀ ਹੁੰਦਾ ਸੀ ਦੇਖੋ ਹੁਣ ਅਸੀਂ ਪ ਪੈਲੇ ਸਾਨੂੰ ਕੋਈ ਫਾਰਮ ਭਰਨਾ ਹੁੰਦਾ ਜੇ ਸਰਕਾਰੀ ਨੌਕਰੀ ਦਾ ਯਾਂ ਚੀਜ਼ ਦਾ ਪੈਲੇ ਦੁਕਾਨਾਂ ਤੇ ਜਾਂਦੇ ਸੀ ਭਾਈ ਨੂੰ ਪੁੱਛਦੇ ਸੀ ਕਿੰਨੇ ਪੈਸੇ ਲੱਗਣਗੇ ਕਿੰਨੇ ਪੈਸੇ ਨਈ ਲੱਗਣਗੇ ਤੇ ਹੁਣ ਅਸੀਂ ਆਪਣੇ ਫ਼ੋਨ ਤੇ ਹੀ ਪਰ ਸਕਨੇ ਆ।
ਪੈਲੇ ਪਤੈ ਕੀ ਹੁੰਦਾ ਸੀ ਵੈ ਪੈਲੇ ਨਾ ਜਿਵੇਂ ਕਿ ਪੈਲੇ ਜਿਵੇਂ ਕਿ ਆਪਾਂ ਨੇ ਸਾਨੂੰ ਨ ਸੀਗਾ ਡਰ-ਡੂਰ ਹੁੰਦਾ ਸੀਗਾ ਚੋਰ ਦਾ, ਸਾਡੇ ਘਰ ਪੈਹੇ ਪਏ ਨੇ, ਸਾਡੇ ਪਰਸ ਚ ਪੈਹੇ ਨੇ, ਅਸੀਂ ਬਾਜ਼ਾਰ ਜਾ ਰੇ ਆਂ, ਸਾਡੇ ਪੈਹੇ ਚੋਰੀ ਨਾ ਹੋ ਜਾਣ। ਹਾਏ ਕੋਈ ਪਰਸ ਨਾ ਖੇੱਚ ਲਏ, ਹਾਏ ਕੋਈ ਨਾ ਕਰ ਲਏ‌। ਅੱਜ-ਕੱਲ੍ਹ ਪਰਸ ਦਾ ਜ਼ਮਾਨਾ ਹੀ ਚਲਾ ਗਿਐ। ਸਿਰਫ ਫੈਸ਼ਨ ਅਸਤੇ ਲੋਕੀ ਪਰਸ ਫੜਦੇ ਐ। ਅੱਜ-ਕੱਲ ਸਭ ਕੁਛ ਔਨਲਾਈਨ ਸਟਾਰਟਿੰਗ ਹੋ ਚੁੱਕਿਆ ਹੈ ਨਾ। ਔਨਲਾਈਨ ਪੇਮੈਂਟ ਕਰਨ ਦਾ ਸਿਸਟਮ ਐ। ਹੋਰ ਫੋਨ ਇਚ ਵੀ ਐਸੇ ਤਾਂ ਪਿੰਨ ਪੁੰਨ ਹੈਗੇ ਐ, ਜੋ ਆਪਾਂ ਓਹ ਬਿਨਾਂ ਪਾਸ ਵਰਗ ਦੇ ਖੋਲ ਈ ਨੀ ਸਕਦੇ। ਬਿਲਕੁਲ, ਬਿਨ੍ਹਾਂ ਪਾਸਵਰਡ ਦੇ ਬਿਲਕੁਲ। ਕੋਈ ਸੀ ਵੀ ਬੁੱਕ ਪੜ ਸਕਦੇ ਆ ਆਪਾਂ ਓਨਲਾਈਨ, ਪਲੇ ਸਟੋਰ ਤੋ ਲੈ ਕੇ, ਗੇਮ-ਗੂਮ ਖੇਡ ਸਕਦੇ ਆ। ਰੈਸਪੀ ਬੁੱਕ, ਅਸੀਂ ਕੋਈ ਨਿੱਕਾ-ਮੋਟਾ ਬਿਜਨਸ ਸਟਾਟ ਕਰ ਸਕਦੇ ਆ। ਅਸੀਂ ਆਪਣੇ ਕਾਰ ਰੈਪੀਡੋ ਚੱਲ ਪਿਆ ਐ ਰੈਪੀਡੋ ਮੰਗਾ ਸਕਦੇ ਆ ਹੈਨਾ। ਜਿਵੇਂ ਕਿ ਅਸੀਂ ਕਿਦਰੇ ਜਾਣਾ ਐ, ਸੇਫਲੀ ਰੈਪੀਡੋ ਘਰੋਂ ਮੰਗਾਇਆ, ਓਥੇ ਰੈਪੀਡੋ ਬੁੱਕ ਕਰ ਲਿਆ। ਔਰ ਜਮੇਟੋ ਵਗੈਰਾ ਅੱਜ-ਕੱਲ ਚੱਲ ਪਿਐ, ਰੋਟੀ ਖਾਣ ਲਈ। ਸ਼ੋਪਿੰਗ ਲਈ ਬੌਤ ਸਿਸਟਮ ਚੱਲ ਪਿਐ। ਅੱਜ-ਕਲ ਇ ਦੀਗਰ ਆਹੋ ਜਨਰੇਸ਼ਨ ਹੋ ਚੁੱਕੀ ਏ ਨਾ ਕਿ ਬੌਤ ਜੈਦਾ ਦੇਖੋ ਪੋਚੇ ਆਲੀ ਮਸ਼ੀਨ ਆ ਗੀ ਐ, ਹੋਰ ਦੱਸੋ ਅੱਜ ਪੋਚਾ ਆਪਣੇ ਆਪ ਲਾਂਦੀ ਐ। ਕੱਪੜੇ ਧੋਣ ਵਾਲੀ ਐ ਤੇ ਹੈ ਈ ਸੀ। ਭਾਡੇੰਆਂ ਵਾਲੀ ਵੀ ਆ ਚੁੱਕੀ ਐ ਮਸ਼ੀਨ ਅੱਜ-ਕੱਲ। ਏ ਟੀ ਐਮ ਦਾ ਇਤਨਾ ਸਿਸਟਮ ਆ ਚੁੱਕਿਐ ਕੋਛ ਕੈਣ ਦੀ ਹੱਦ ਨੀ। ਮਤਲਬ ਅੱਜ-ਕੱਲ੍ਹ ਜਨਰੇਸ਼ਨ ਇਤਨੀ ਵੱਧ ਚੁਕੀ ਟੈਕਨਾਲੋਜੀ ਕੁਛ ਕੈਣ ਦੀ ਹਦ ਨੀ, ਸਾਨੂੰ ਵੀ ਟੈਕਨੋਲੋਜੀ ਦਾ ਯੂਜ ਕਰਨਾ ਚਾਈਦੈ ਪਰ ਬੌਤ ਘੱਟ। ਇਤਨਾ ਨੀ ਯੂਸ ਕਰਨਾ ਚਾਈਦਾ, ਅਸੀਂ ਟੈਕਨੋਲੋਜੀ ਯੂਸ ਕਰ ਰੇ ਆਂ, ਟੈਕਨੋਲੋਜੀ ਸਿਰਫ ਸਿ ਅਪਣੇ ਕੰਮ ਲਈ ਯੂਸ ਕਰੀਏ, ਜਿਵੇਂ ਕਿ ਫੋਨ ਐ ਅਸੀਂ ਫੋਨ ਅਸੀਂ ਅਪਣੇ ਕੰਮ ਲਈ ਯੂਸ ਕਰੀਏ। ਜੈਦਾ ਫੋਨ ਨੂੰ ਯੂਸ ਨਾ ਕਰੀਏ। ਦੇਖੋ ਟੈਕਨੋਲੋਜੀ ਜਿੱਤਣੇ ਅ ਅੱਛੇ ਫਾਇਦੇ ਉਤਨੇ ਗ਼ਲਤ ਵੀ ਹੈਗੇ ਐ ਹੈਨਾ। ਜਿਵੇਂ ਕਿ ਹੋਰ ਚੀਜ਼ਾਂ ਦੇਖਲੋ, ਬਹੋਤ ਚੀਜ਼ਾਂ ਹੈਗੀਆਂ ਐਸ ਤਰ੍ਹਾਂ ਕਿ ਦੇਖੋ ਕੌਫੀ ਮੇਕਰ ਆ ਚੁੱਕੇ ਇਆ ਆ ਹਨਾ ਓਸ ਤੋਂ ਬਾਦ ਓਹ ਮਦਾਨੀ ਆ ਚੁੱਕੀ ਐ ਇਲੈਕਟ੍ਰੋਨਿਕ ਆਲੀ। ਆਟਾ ਮੇਕਰ ਹੈ, ਰੋਟੀ ਮੇਕਰ ਹੈ। ਪਰ ਓਹ ਰੋਟੀ ਮੇਕਰ ਚ ਓਹ ਸਵਾਦ ਨੀ ਐ ਜੋ ਰੋਟੀ ਚ ਸਵਾਦ ਆੰਦਾ ਆ। ਰੋਟੀ ਮੇਕਰ ਚ ਰੋਟੀ ਬਣਦੀ ਜ਼ਰੂਰ ਐ, ਇਲੈਕਟ੍ਰੋਨਿਕ ਪਰ ਓਹ ਸਵਾਦ ਨੀ ਆਂਦਾ। ਓਹ ਟੇਸਟ ਟ ਨੀ ਆੰਦਾ ਜੋ ਅਸੀ ਸਾਨੂੰ ਰੋਟੀ ਮੇਕਰ ਅਪਣੇ ਹੱਥ ਨਾਲ ਬਣਾਣ ਚ ਟੇਸਟ ਆੰਦੈ ਆਟਾ ਗੁੰਨ ਕੇ। ਹੁਣ ਆਟਾ ਮੇਕ ਕਰ ਦੇਖ ਲੋ ਆਟਾ ਪਾਓ, ਤੇਲ ਪਾਓ, ਪਾਣੀ ਪਾਓ।
ਸਵਾਦ ਨੀ ਆਦਾ ਓ।
ਹਾਂ ਤੇ ਓਹ ਸਵਾਦ ਆਦਾ ਈ ਨੀ ਉਸ ਚੀਜ਼ ਦਾ। ਕਿਉਕਿ ਜੋ ਹੱਤ ਨਾਲ ਇਨਸਾਨ ਮੰਗਣਾ ਚਾਈਦੈ ਓਹ ਚੀਜ਼ ਵੱਖਰੀ ਔੰਦੀ ਆ ਓਰ ਟੇਸਟ ਵੱਖਰਾ ਔੰਦਾ ਆ। ਓਹ
ਬਿਲਕੁਲ ਜੀ ਬਿਲਕੁਲ, ਦੇਖੋ ਟਾਈਮ ਦੇ ਨਾਲ-ਨਾਲ ਟਾਈਮ ਦੇ ਨਾਲ-ਨਾਲ ਇਨਸਾਨ ਨੂੰ ਚੱਲਣਾ ਪੈਂਦੈ, ਇਨਸਾਨ ਨੂੰ ਬਦਲਣਾ ਪੈਂਦੈ। ਤੁਆਨੂੰ ਪਰ ਲੱਗਦੈ ਤੁਆਨੂੰ ਲੋੜ ਹੈ ਤੁਸੀਂ ਲਓ, ਤੁਆਨੂੰ ਲੋ ਤੁਆਨੂੰ ਲੋੜ ਨਹੀਂ ਐ ਤੇ ਨਹੀਂ ਲਓ। ਦੇਖੋ ਸਾਡੇ ਕੋ ਨਾ ਸਾਨੂੰ ਫੋਨ ਸਾਨੂੰ ਬੌਤ ਲੋੜ ਪੈਂਦ ਸਾਡੇ ਅਸਤੇ ਫੋਨ ਤੇ ਬੌਤ ਫਾਇਦੇ ਨੇ, ਅਸੀਂ ਫੋਨ ਦਾ ਬਹੌਤ ਜੈਦਾ ਯੂਸ ਕਰਨੇ ਆਂ ਅਪਾਂ, ਅਸੀਂ ਦੇਖੋ ਅਪਣੀ ਪੜ੍ਹਾਈ ਕਰਨ ਅਸਤੇ, ਅਪਣਾ ਕੰਮ ਕਰਨਾ ਅਸਤੇ, ਅਪਣਾ ਫੋਨ ਯੂਸ ਕਰ ਲੈਂਣੇ ਆਂ। ਅਪਣਾ ਕੋਈ ਚੀਜ਼ ਠੀਕ ਕਰਨੀ ਹੁੰਦੀ ਏ ਜੈਸੇ ਕੋਈ ਡਿਜੀਟਲ ਪਹਿਚਾਣ ਪੱਤਰ ਅਪਾਂ ਓਹ ਠੀਕ ਲੈਂਦੇ ਆਂ। ਔਰ ਲਨ ਟੈਸੀ ਯਾਨੀ ਕੈਬ ਬੁੱਕ ਕਰ ਲੈਣੇ ਆ। ਖਾਣ ਵਸਤੇ ਕੁੱਛ ਸਮਾਨ ਮੰਗਾ ਲੈਣੇ ਆਂ, ਦਵਾਈਆਂ ਮੰਗਾ ਲੈਂਣੇ ਆਂ, ਜੀ। ਸੌ਼ਅਰ ਮਾਰਕੀਟਿੰਗ ਚੈਕ ਕਰ ਲੈਂਣੇ ਆਂ। ਬਿਜਲੀ ਗੈਸ ਅਨਯ ਸਰ ਜੋ ਬਿਜਲੀ ਹੁੰਦੀ ਏ, ਗੈਸ ਹੁੰਦੀ ਏ, ਸ਼ਿਕੈਤ ਕਰਨੀ ਏ ਸ਼ਿਕੈਤ ਕਰ ਦੋ। ਹੈ ਤਾਨੂੰ ਪਸੰਦ, ਤਾਨੂੰ ਬਾਰ ਰ ਜਾਣ ਦੀ ਲੋੜ ਨੀ ਪੈਂਦੀ ਤੁਸੀਂ ਅਪਣਾ ਫੋਨ ਤੇ ਸਾਰਾ ਕੰਮ ਕਰ ਦੇੰਣੇ ਓ।
ਬਿਜਲੀ ਦਾ ਬਿੱਲ ਜਮਾ ਕਰ ਦੋ, ਪੈਸੇ ਕਿਸੇ ਨੂੰ ਪਾ ਲੋ ਕਿਸੇ ਕੋਲ ਲੈ ਲਓ ਪਾਣੀ ਦਾ ਬਿੱਲ ਜਮਾ ਕਰ ਦੋ, ਕਿਰਾਏ ਦਾ ਮਕਾਨ ਹੈ ਮਕਾਨ ਕੰਮ ਆਲੇ ਨੂੰ ਫੋਨ ਤੋਂ ਕਰਾਇਆ ਭੇਜ ਦੋ
ਹੈਲੋ ਆਪਣੇ ਰਿਕਾਰਡਿੰਗ ਕਰਕੇ ਸ਼ੇਅਰ ਕਰ ਦੋ ਵੀਡੀਓ ਕਾਲ ਕਰ ਸਕਦੇ ਹੋ ਪੋਸਟ ਆਪਣਾ ਡਾਕੂਮੈਂਟ ਬਣਾ ਕੇ ਫੋਨ ਚ ਰੱਖ ਸਕਦੇ ਹੋ, ਦੇਖੋ ਆਪਣਾ ਸਾਰਾ ਕੰਮ ਤੁਸੀਂ ਔਨਲਾਈਨ ਕਰ ਸਕਦੇ ਖਾਣਾ ਮੰਗਵਾ ਸਕਦੇ ਹਾਂ ਦਵਾਈਆਂ ਮੰਗਵਾ ਸਕਦੇ ਹਾਂ ਆਪਣੀ ਕੈਬ ਬੁੱਕ ਕਰ ਸਕਦੇ ਹਾਂ ਤੇ ਆਪਣੀ ਪੜ੍ਹਾਈ ਦਾ ਬੱਚੇ ਟਿਊਸ਼ਨ ਨ ਜਾ ਪਾਉਂਦੇ ਇੰਨਾ ਬਿਜਲਾੰਨੇ ਟਿਊਸ਼ਨ ਦੇ ਪੈਸੇ ਲੱਗਦੇ ਅਸੀਂ ਕਹਿੰਦੇ ਫੋਨ ਤੋਂ ਆਪਾਂ ਰਿਚਾਰਜ ਫੋਨ ਤੋਂ ਹੀ ਪੜ ਸਕਦੇ ਹਾਂ, ਸਾਰਾ ਕੰਮ ਅਸੀਂ ਫੋਨ ਤੋਂ ਹੀ ਕਰ ਸਕਦੇ ਹਾਂ ਸਾਨੂੰ ਲੋੜ ਹੀ ਨਹੀਂ ਆ ਬਾਹਰ ਜਾਣ ਦੀ ਲੇਕਿਨ ਕੁਛ ਲੋਕ ਐਸੇ ਹੁੰਦੇ ਨੇ ਜਿਹਨੂੰ ਜਾਣ ਚ ਮਜ਼ਾ ਆਉਂਦਾ ਮੇਰੇ ਹਿਸਾਬ ਨਾਲ ਤੇ, ਬੰਦਾ ਜਿੰਨਾ ਹੋ ਸਕੇ ਬਾਹਰ ਘੱਟ ਹੀ ਜਾਏ ਤਾਂ ਫੋਨ ਹੈਗਾ ਸਭ ਸੁਵਿਧਾ ਫੋਨ ਚ ਹੈਗੀਆਂ ਬਾਹਰ ਜਾਣ ਦੀ ਲੋੜ ਹੀ ਨਹੀ ਏ ਸ਼ੋਪਿੰਗ ਕਰ ਲੋ ਆਪਣਾ ਔਨਲਾਈਨ ਸਾਰਾ ਕੰਮ ਫੋਨ ਤੇ ਕਰ ਚਲੋ ਠੀਕ ਤੁਹਾਡੇ ਨਾਲ ਗਲ ਕਰਕੇ ਚੰਗਾ ਲੱਗਦਾ ਦੁਬਾਰਾ ਫੋਨ ਮਿਲਾਵਾਂਗੀ ਸਤਿ ਸ੍ਰੀ ਅਕਾਲ